ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਹੋਰ ਕਿਦਾਂ
ਹਾਂਜੀ ਵਧੀਆ ਤੁਸੀਂ ਸੁਣਾਓ ਤੁਸੀਂ ਠੀਕ ਹੋ?
ਹਾਂਜੀ-ਹਾਂਜੀ ਮੈਂ ਵੀ ਵਧੀਆ।
ਅੱਛਾ ਹੋਰ ਕੀ ਕਰਦੇ ਸੀ
ਕੁਝ ਲਈ ਜਸਟ ਉਹਨੇ ਰੋਟੀ ਖਾਈ ਸੀ
ਅੱਛਾ-ਅੱਛਾ ਹੋਰ ਘਰ ਪਰਿਵਾਰ ਠੀਕ ਹੈ ਸਭ
ਹਾਂਜੀ-ਹਾਂਜੀ ਸ
ਅੱਛਾ ਹਾਂਜੀ-ਹਾਂਜੀ ਸਭ ਵਧੀਆ ਅੱਛਾ ਹਾਂਜੀ ਹੋਰ ਕੀ ਖਾਧਾ ਅੱਜ ਤੁਸੀਂ ਫਿਰ?
ਮੈਂ ਹਲੇੇ ਤਾਂ ਦਾਲ ਖਾਈ ਸੀ ਮੁਗੀ ਦੀ ਤੇ ਨਾਲ ਰੋਟੀ
ਅੱਛਾ-ਅੱਛਾ ਠੀਕ ਹੈ ਹੋਰ? ਅੱਛਾ ਵੈਸੇ ਤੁਸੀਂ ਕੀ ਬਣਾ ਲੈਂਦੇ ਹੋ
ਮੈਂ ਤੇ ਸਾਰਾ ਕੁੱਝ ਬਣਾ ਲੈਂਣਦੀ ਆ
ਅੱਛਾ।
ਜਿੱਦਾਂ ਬਾਹਰ ਦੀ ਰੈਸਿਪੀਜ਼ ਹੋ ਗੀ ਬਰਗਰ ਵਗੈਰਾ ਹੋ ਗਿਆ।
ਅੱਛਾ-ਅੱਛਾ ਵਾਈਟ ਸੋਸ ਪਾਸਤਾ ਬਣਾ ਲੈਂਦੇ ਉਹ ਹਾਂਜੀ ਉਹਦੀ ਰੈਸਪੀ ਦੱਸੋ ਫਿਰ ਮੈਨੂੰ
ਹਾਂ ਜ਼ਰੂਰ ਪਹਿਲਾਂ ਤਾਂ ਤੁਸੀਂ ਪਾਸਤਾ ਲੈ ਲਿਓ ਜਿਹੜਾ ਵੀ ਤੁਹਾਨੂੰ ਖਾਣਾ ਹੈ। ਇੱਕ ਸਪਾਇਰਲ ਵਾਲਾ ਹੁੰਦਾ ਹੈ ਤੇ ਇੱਕ ਪੈਨੇ ਹੁੰਦਾ ਹੈ ਇੱਕ ਮੈਕਰੋਨੀ ਆਉਦੀ ਹੈ। ਜਿਹੜਾ ਤੁਹਾਨੂੰ ਖਾਣਾ ਹੈ ਉਹਨੂੰ ਬੁਇਲ ਕਰ ਲਓ ਬੁਇਲ ਕਰਦੇ ਟਮ ਉਹਦੇ ਵਿੱਚ ਮਾੜਾ ਜਿਹਾ ਤੇਲ ਡਾਲ ਲਿਓ ਅਤੇ ਨਾਲ ਨਮਕ ਡਾਲ ਲਿਓ
ਅੱਛਾ।
ਤੇ ਉਸ ਤੋਂ ਬਾਅਦ ਜਦੋਂ ਬੋਇਲ ਹੋਜੇ ਉਹਨੂੰ ਪੂਰਾ ਇੱਕਦਮ ਹੰਡਰੇਡ ਪਰਸੈਂਟ ਬੋਇਲ ਨ ਕਰਨਾ ਜਿੱਣਾ ਨਾਈਨਟੀ ਪਰਸੈਂਟ ਹੋ ਗਿਆ ਤਾਂ ਉਹਨੂੰ ਬੁਆਇਲ ਕਰਕੇ ਛਣ ਲਿਓ
ਹਾਂਜੀ-ਹਾਂਜੀ-ਹਾਂਜੀ
ਤੇ ਫੇਰ ਉਹਦੇ ਵਿੱਚ ਠੰਡਾ ਪਾਣੀ ਨਿਕਾਲ ਲਓ ਠੰਡੇ ਪਾਣੀ ਤੋਂ
ਅੱਛਾ।
ਤੇ ਉਸ ਤੋਂ ਬਾਅਦ ਜਦੋਂ ਵਾਈਟ ਸੋਸ ਬਣਾ ਲਈ ਹੈ ਤਾਂ ਸਭ ਤੋਂ ਪਹਿਲਾਂ ਅ ਜਿਹੜੀ ਜਿਹੜੀ ਸਬਜ਼ੀਆਂ ਤੁ ਉਹਨੂੰ ਖਾਣੀ ਆ ਤੁਸੀਂ ਉਹਨੂੰ ਲੰਬਾ ਲੰਬਾ ਜਾਂ ਜ ਵੀ ਤੁਹਾਨੂੰ ਕੱਟ ਓਦਾਂ
ਹਾਂਜੀ-ਹਾਂਜੀ-ਹਾਂਜੀ
ਤੇ ਪਹਿਲਾਂ ਕੜਾਹੀ ਚ ਤੇਲ ਡਾਲ ਤੇ ਉਹਨੂੰ ਮਾੜਾ ਜਿ ਸੌ ਮੈਂ ਤੇ ਮੋਸਟਲੀ ਅਹ ਪਿਆਜ ਸ਼ਿਮਲਾ ਮਿਰਚ ਕੋਨਸ
ਹਾਂਜੀ-ਹਾਂਜੀ
ਕਾਾਸ ਅਬਦਾਾਲ ਫਨ ਹਾਂ-ਹਾਂ ਉਹ ਵੀ ਡਲ ਸਕਦੀ ਹੈ ਤੇ ਜਿਹੜੇ ਤੁਹਾਨੂੰ ਡਾਲਦੇ ਆ ਉਹ ਥੋੜ੍ਹੀ-ਥੋੜ੍ਹੀ ਫਰਾਾਈ ਕਰ ਲਿਓ
ਹਾਂਜੀ-ਹਾਂਜੀ।
ਤੇ ਉਸ ਤੋਂ ਬਾਅਦ ਉਹਨੂੰ ਅਲੱਗ ਨਿਕਾਲ ਲੋ ਬਾਰ, ਤੇ ਫਿਰ ਉਸੀ ਪੈਣ ਤੁਸੀਂ ਮਾਰਾ ਜੇਆ ਬਟਰ ਡਾਲ ਲੋੋ।
ਹਾਂਜੀ।
ਤੇ ਬਟਰ ਤੋਂ ਬਾਅਦ, ਉਹਦੇ ਵਿੱਚ ਮੈਦਾ ਦਾ, ਮੈਦਾ ਡਾਲ ਲਓ।
ਹਾਂਜੀ-ਹਾਂਜੀ।
ਤੇ ਫਿਰ ਉਹਨੂੰ ਹਲਕਾ ਜਿਹਾ ਭੁੰਨ ਲੋ ਤੇ, ਉਸ ਤੋਂ ਬਾਅਦ ਉਹਦੇ ਵਿੱਚ ਅਹ ਦੁੱਧ ਡਾਲ ਦਿਓ।
ਹਾਂਜੀ-ਹਾਂਜੀ। ਉਹ ਜਿਹੜੀ ਗੋਲੀਆਂ-ਗੋਲੀਆਂ ਬਣ ਜਾਂਦੀਆਂ ਨੇ ਹੈ ਨਾ। ਫਿਰ ਗੋਲੀਆਂ-ਗੋਲੀਆਂ ਨੂੰ, ਉਅਨੂੰ ਸ ਹਾਂਜੀ-ਹਾਂਜੀ, ਬਈ ਉਹ ਬਿਲਕੁਲ ਹਾਂਜੀ, ਮਤਲਬ ਥੋੜ੍ਹਾ ਜੇਆ ਰੈਡੀਸ਼ ਚ ਆ ਜਾਂਦਾ ਨਾ, ਹੂੰ ਬੱਸ।
ਅਹ, ਮੈਦੇ ਨੂੰ ਏਨਾਂ ਜ਼ਆਦਾ ਮਤ ਭੁੰਨਿਔ ਨਾ, ਕਿ ਉਹ ਲਾਲ ਹੋ ਜਵੇ ਇੱਕਦਮ।
ਹਾਂਜੀ।
ਮਾੜਾ ਜੇਆ ਪੂਣੀਔ, ਤੇ ਫਿਰ ਜਦੋਂ ਦੁੱਧ ਡਾਲ ਦੇ ਔ, ਤੇ ਨਾਲ ਸਾਥ-ਸਾਥ ਉਅਨੂੰ ਅ ਮਿਕਸ ਕਰਦੇ ਰੋ, ਤਾਂਕਿ ਔਹ ਗਾਠ ਨਾ ਬਣਜੇ ਔਦੇ ਵਿੱਚ, ਵੋ ਔਹ ਬਾਅਦ ਚ ਡਾਲਦੀ ਆ ਨਾ। ਤੇ ਪੈਲਾਂ ਜਦੋਂ ਗਰੇਵੀ, ਅਹ ਮਾੜੀ ਜੀ ਗਾੜੀ ਹੋ ਜੇ
ਹਾਂਜੀ-ਹਾਂਜੀ।
ਤਾਂ ਉਅਦੇ ਵਿੱਚ ਚੀਜ਼ ਡਾਲ ਲਓ, ਸਲਾਈਸ ਔ ਵੀ ਡਾਲ ਸਕਦੇ ਹੋ, ਤੇ ਦੂਜਾ ਡਾਇਸਡ ਚੀਜ਼ ਵੀ ਆਂਦਾ, ਉਹ ਵੀ ਡਾਲ ਸਕਦੇ ਔ।
ਹਾਂਜੀ-ਹਾਂਜੀ।
ਤੇ ਔਸ ਤੋਂ ਬਾਅਦ ਉਅਦੇ ਵਿੱਚ, ਮਾੜੀ ਜੀ ਮੀਓਨਿਸ ਡਾਲ ਲਓ।
ਹਾਂਜੀ-ਹਾਂਜੀ।
ਤੇ ਫਿਰ ਨਮਕ, ਕਾਲੀ ਮਿਰਚ ਚਿਲੀ ਫਲੇਕਸ ਤੇ ਓਰੀਗੈਨੋ ਡਾਲ ਲਓ, ਤੇ ਫਿਰ ਜੇਹੜੀ ਸਬ ਜਿਆਂ ਸੀ, ਔਹ ਵੀ ਡਾਲ ਲਓ ਤੇ ਨਾਲ ਪਾਸਤਾ ਵੀ ਡਾਲ ਲਓ।
ਹਾਂਜੀ, ਠੀਕ ਏ।
ਹਾਂਜੀ।
ਅੱਛਾ, ਫਿਰ ਖਾਔ ਹਨਾ।
ਹਾਂਜੀ-ਹਾਂਜੀ, ਜਿੰਨੇ-ਜਿੰਨੇ ਖਾਣਾ ਏ ਖਾ ਲਓ।
ਹਾਂਜੀ, ਤੇ ਤੁਸੀਂ ਪਾਓ ਭਾਜੀ ਬਣਾਈ ਏ ਕਦੀ?
ਬਣਾਈ ਸੀ।
ਹਾਂ, ਪਾਓ ਭਾਜੀ ਇੱਚ ਔਹ ਪੇਠਾ ਪੈਂਦਾ ਨਾ, ਪੇਠਾ ਹੋ ਗਿਆ ਸਬਜ਼ੀਆਂ ਆਲੂ ਔ ਗਈ, ਹਾਂਜੀ-ਹਾਂਜੀ। ਹਾਂਜੀ-ਹਾਂਜੀ, ਵੈਸੇ ਸ ਪੈਂਦੀਆਂ ਤੇ ਸਾਰੀਆਂ ਨੇ। ਆਲੂ, ਪੇਠਾ, ਮਟਰ ਹਣਾ? ਫਰਾਂਸ ਬੀਨ ਦੀਆਂ ਫਲੀਆਂ, ਗੋਭੀ, ਸਾਰਾ ਕੁਛ, ਪੈਲੇ ਉਬਾਲ ਲੋ ਔਨੂੰ। ਹਨਾ? ਸਾਰਾ ਉਬਾਲ ਕੇ, ਫਿਰ ਉਅਨੂੰ ਹਾਂਜੀ, ਉਅਨੂੰ ਗ੍ਰੈਂਡਰ ਇੱਚ ਗ੍ਰੈਂਡ ਕਰ ਲਉ, ਹੈਨਾ?
ਇੱਕਦਮ ਗ੍ਰਾਇੰਡ ਵੀ ਨਾ ਕਰੋ, ਮੈਸ਼ਲ ਨਾਲ ਮੈਸ਼ ਕਰ ਲਓ, ਔ ਜ਼ਾ
ਅੱਛਾ ਹਾਂ, ਨਈ ਜਾਅਦਾ ਨਈ ਗ੍ਰੈਂਡ, ਬਿਲਕੁਲ ਮਾੜਾ ਜੇਵੇਂ ਬਸ ਸੂ ਜੇਆ ਈ ਕਰਾਣਾ ਹੁੰਦਾ ਏ, ਕਿਉਂਕਿ ਬੌਤ ਸਾਰਾ ਹਾਂਜੀ-ਹਾਂਜੀ-ਹਾਂਜੀ ਤੇ ਮਟਰ-ਮਟਰ ਬਾਅਦ ਚੋਂ ਪਾਓ ਉੱਪਰ, ਹਨਾਂ? ਕਿ ਮਟਰ ਨਜ਼ਰ ਆਣ, ਹਾਂ-ਹਾਂ।
ਜਦੋਂ ਮਟਨ ਨਜ਼
ਹਾਂ, ਜਾਅਦਾ ਵਦੀਆ ਲੱਗਦਾ, ਹਾਂ। ਫਿਰ ਉਅਦੇ ਚ ਪਾਓ ਭਾਜੀ ਦਾ ਮਸਾਲਾ, ਹੋਰ ਮਸਾਲੇ ਪਾਓ। ਹਾਂ, ਹਾਂਜੀ ਤੜਕਾ, ਹਾਂਜੀ। ਪਿਆ, ਟਮਾਟਰ, ਲਸਣ, ਅਦਰਕ ਸਭ ਮਤਲਬ ਜੋ ਵੀ ਪੈਂਦਾ ਏ, ਰਾਈ ਵਗੈਰਾ ਹੈਨਾ? ਹਿੰਗ। ਜੋ ਮਰਜੀ ਪਾ ਲੋ, ਅਪਣੇ ਸਵਾਦ ਅਨੁਸਾਰ ਹਨਾ?
ਹਾਂ ਤੇ ਨਾਲ ਕਲਰ ਲਈ, ਔ ਦੇਗੀ ਮਿਰਚ ਡਾਲ ਲੋ।
ਹਾਂਜੀ-ਹਾਂਜੀ ਦੇਗੀ ਮਿਰਚ ਪਾਣੀ ਪੈਂਦੀ ਏ, ਹਾਂਜੀ। ਫਿਰ ਏਹ ਸਮਾਨ ਪਾ ਕੇ, ਤੇ ਭੁੰਨ ਚੰਗੀ ਤਰ੍ਹਾਂ। ਸਾਰਾ ਸਮਾਨ ਪਾ ਕੇ ਚੰਗੀ ਤਰ੍ਹਾਂ ਭੁੰਨ ਜਾਂਦਾ ਹੈ। ਫੇਰ ਜਦ ਤੱਕ ਤੇਲ ਛੋੜਦਾ ਮਸਾਲਾ ਫਿਰ ਉਹ ਸਬਜ਼ੀਆਂ ਸਾਰੀਆਂ ਪਾ ਦਿਉ ਮਟਰ ਜਿਵੇਂ ਉੱਬਲੇ ਹੋਏ ਨੇ, ਉਪਰੋਂ ਮਟਰ ਪਾ ਮਟਰ ਨੂੰ ਥੋੜੀ ਸੀਟੀ ਲਵਾ ਲਓ। ਤੇ ਮਟਰ ਪਾਲੋ ਹਾਂਜੀ
ਤੇ ਕੱਦੂ ਘੀਆ ਆਹ ਸਭ ਵੀ ਡਲ ਸਕਦਾ ਹੈ
ਹਾਂਜੀ- ਹਾਂਜੀ, ਹਾਂਜੀ- ਹਾਂਜੀ, ਹਾਂਜੀ ਤੇ ਇਹ ਪਾ ਲਓ ਬਸ ਫਿਰ ਪਾਓ ਲੈ ਲਓ, ਪਾਓ ਲੈ ਕੇ, ਬਟਰ ਲੈ ਕੇ
ਉਹ ਵੀ ਕਰ ਸਕਦੇ ਹੋ ਇੱਕ ਉਹ ਤੜਕੇ ਵਾਲੀ ਜਿਹੜੀ ਬ ਹੁੰਦੀ ਹੈ ਕੜਛੀ ਉਹਦੇ ਵਿੱਚ ਡਾਲ ਕੇ ਫਿਰ ਤੜਕਾ ਲਾ ਲਿਓ
ਹਾਂਜੀ -ਹਾਂਜੀ ਉੱਪਰੋਂ ਹਾਂਜੀ ਜਿਵੇੇਂ ਰਾਇਤੇ ਨੂੰ ਲੱਗਦਾ ਹਨਾ ਹਨਾ ਤੇਲ ਨੂੰ ਸਾੜ ਕੇ ਵਿੱਚ ਜੀਰਾ ਪਾ ਕੇ, ਕਾਲੀ ਮਿਰਚ ਪਾ ਕੇ ਉਹ ਅੱਛਾ ਲੱਗਦਾ ਨਾ
ਲਾਲ ਮਿਰਚ ਡਾਲੋ ਇਹਦੇ ਵਿੱਚ ਤਾਂ ਜ਼ਿਆਦਾ ਵਧੀਆ ਲੱਗਦਾ ਹੈ
ਅੱਛਾ, ਅੱਛਾ ਠੀਕ ਹੈ ਹਾਂਜੀ
ਨਾਲੇ ਲਸਣ ਡਾਲ ਲਓ ਦੀ ਰ ਤੇ ਫਿਰ ਉਹ ਉਤੇ ਗੇਰਦੋ ਉਹਦੇ ਸਬਜ਼ੀ ਤੇ
ਹਾਂਜੀ, ਹਾਂ ਵਧੀਆ ਲੱਗਦਾ ਜੀ
ਤੇ ਜਿੱਦਾਂ ਪਾਓ, ਪਾਓ ਹੈ ਪਾਓ ਨੂੰ ਗਰਮ ਕਰਨ ਲਈ ਉਹ ਵੀ ਕਰ ਸਕਦੇ ਹੋ। ਟਮਾਟਰ ਦੀ ਪੇਸਟ ਹੁੰਦੀ ਹੈ ਇੱਕ ਗ੍ਰੇਵੀ ਜਿਹੀ ਹੁੰਦੀ ਹੈ ਉਹਨੂੰ ਪਹਿਲਾਂ ਡਾਲ ਤੇ ਫਿਰ ਉਸ ਤੋਂ ਬਾਅਦ ਉਹਦੇ ਉਪਰ ਪਾਓ ਰੱਖ ਦਿਉ
ਹਾਂਜੀ ਫਿਰ ਤਵੇ 'ਤੇ ਗਰਮ ਕਰ ਦਿਉ ਸੰਤਰੀ, ਸੰਤਰੀ ਹੋ ਜਾਂਦੀ ਹੈ ਨਾ
ਹਾਂਜੀ- ਹਾਂਜੀ -ਹਾਂਜੀ ਉਹ ਮਸਾਲਾ ਪਾਓ ਬਣ ਜਾਂਦਾ
ਹਾਂਜੀ- ਹਾਂਜੀ, ਹਾਂਜੀ -ਹਾਂਜੀ ਹਾਂਜੀ- ਹਾਂਜੀ ਵਧੀਆ ਲੱਗਦਾ ਬਹੁਤ, ਹਮ ਅਸੀਂ ਬਣਾ ਬਣਾਈ ਸੀ ਕਿ ਮੈਂ ਵਾਈਟ ਸੋਸ ਪਾਸਤਾ ਬਣਾਇਆ ਸੀਗਾ, ਪਾਓ ਭਾਜੀ ਬਣਾਈ ਸੀਗੀ ਘਰੇ ਹਾਂਜੀ, ਹੋਰ ਕੀ ਕਹਿੰਦੇ ਨੇ ਮੂੰਗ ਹਰੇ ਮੂੰਹ ਹੁੰਦੇ ਹਰੇ ਮੂੰਗ ਦੀ ਦਾਲ
ਹਾਂ -ਹਾਂ -ਹਾਂ
ਹਨਾ ਉਹਦੇ ਚੀਲੇ ਵੀ ਬਣਾਏ ਸੀ ਉਹ ਬੜੇ ਅੱਛੇ ਲੱਗਦੇ ਨੇ
ਪ ਨੇ ਅੱਛਾ ਹਾਂ ਨਹੀਂ ਮੈਂ ਤਾਂ ਵੇਸਣ ਦੇ ਤੇ ਸੂਜੀ, ਦਾਲ ਦੇ ਬਣਾਏ ਸੀ
ਅੱਛਾ ਸੂਜੀ ਦੇ ਬਣਾਉਂਦੇ ਹੋ ਚਿੱਲੇੇ
ਸੂਜੀ ਹਾਂ ਕਦੀ ਕਦੀ ਪਰ ਮੋਸਟਲੀ ਸੂਜੀ ਦੀ ਇਡਲੀ ਬਣਾਉਂਦੇ ਆ ਘਰੇ
ਅੱਛਾ ਇਡਲੀ ਹਾਂ ਇਡਲੀ ਬਣਾਉਦੇ ਹਾਂ ਅਸੀਂ ਉਹਦੇ ਹਰੇ ਮੂੰਗ ਹੁੰਦੇ ਨੇ ਨਾ ਹਰੇ ਮੂੰਗਾਂ ਨੂੰ ਰਾਤੀ ਭਿਉ ਲਓ ਤੁਸੀਂ ਇੱਕ ਦਿਨ ਰਾਤੀ ਓਵਰਨਾਈਟ ਮੱਤਲਬ ਰਾਤੀ ਰੱਖਣਾ ਠੀਕ ਹੈ ਰਾਤੀ ਹਾਂਜੀ- ਹਾਂਜੀ ਡੋਸੇ ਦਾ ਬੈਟਰ ਉਹਦਾ ਉਹ ਮੂੰਗ ਦੀ ਛਿਲਆ ਛਿਲੜਾ ਦੀ ਦਾਲ ਦੇ ਨਾ ਤੁਸੀਂ ਡੋਸਾ ਵੀ ਬਣਾ ਸਕਦੇ ਹੋ
ਅੱਛਾ
ਹਾਂ ਮੈਂ ਡੋਸਾ ਹੀ ਬਣਾਇਆ ਸੀਗਾ ਪਰ ਡੋਸਾ ਬਣਿਆ ਨਹੀਂ ਬੱਸ ਉਹ ਛਿੱਲੇ ਬਣ ਗਏ
ਉਹਦੇ ਉੱਤੇ ਉਹ ਸਬਜ਼ੀਆਂ ਕੱਟ ਕੇ ਡਾਲਤੀਆਂ ਨੇ
ਹਾਂਜੀ- ਹਾਂਜੀ ਪਰ ਉਹ ਉਹਦੇ ਵਾਸਤੇ ਉਹ ਤਵਾ ਚਾਹੀਦਾ ਹੁੰਦਾ ਨਾ ਉਹ ਸੀਗਾ ਨਹੀਂ, ਹਾਂਜੀ- ਹਾਂਜੀ ਤੇ ਉਹ ਕੀ ਕਹਿੰਦੇ ਨੇ ਮੈਂ ਮੂੰ ਹਰੇ ਮੂੰਗ ਹੁੰਦੇ ਨੇ ਨਾ ਛਿਲੜਾ ਦੀ ਦਾਲ ਰਾਤੀ ਭਿਓ ਕੇ ਰੱਖੋ ਸਵੇਰੇ ਕੀ ਕਹਿੰਦੇ ਨੇ ਉਹਨੂੰ ਨਾ ਗ੍ਰੈਂਡ ਕਰ ਲਉ ਬਿਲਕੁੱਲ ਬਰੀਕ ਬਿਲਕੁੱਲ ਪੀਸ ਲਓ ਪੇਸਟ ਬਣਾ ਲਓ ਉਹਦਾ ਬਿਲਕੁੱਲ ਪਤਲਾ-ਪਤਲਾ ਠੀਕ ਹੈ ਨਹੀਂ ਇੰਨਾ ਵੀ ਪਤਲਾ ਨਹੀਂ ਜਿਵੇਂ ਬੈਟਰ ਅਸੀਂ ਤਿਆਰ ਕਰਨੇ ਹਾਂ ਉਹਦੇ ਵਾਸਤੇ ਡੋਸੇ ਵਾਸਤੇ, ਚਿੱਲੇ ਵਾਸਤੇ ਹਨਾ
ਡੋਸੇ ਵਾਲਾ ਤਵਾ ਵੀ ਅ
ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਠੀਕ ਹੈ ਬਸ ਫਿਰ ਉਹ ਬਣਾਇਆ ਸੀਂ ਉਹਦੇ ਵਿੱਚ ਨਮਕ ਪਾਓ ਸਿੰਪਲ ਨਮਕ ਪਾਉਣਾ ਹੋਰ ਕੁੱਛ ਨਹੀਂ ਪਾਉਣਾ ਹੈਗਾ ਸਿਰਫ਼ ਨਮਕ ਪਾਉਣਾ ਤੇ ਬਸ ਓਦੇ ਮਿਰਚ ਪਾਓ ਆਪਨੇ ਜਿਵੇਂ ਤੁਸੀਂਂ ਇਕ ਮੈਮ ਆਪਾਂ ਅਸੀਂ ਮਿਰਚ ਨੀ ਖਾਂਦੇ ਨਾ, ਤੇ ਅਸੀਂ ਮਿਰਚ ਨੀ ਯੂਜ਼ ਕਰਦੇ ਹੈਗੇ ਬਿਲਕੁਲ ਵੀ, ਲਾਲ ਤੇ ਬਿਲਕੁਲ ਨੀ ਕਰਦੇ। ਹਾਂ, ਹਰੀ ਮਿਰਚ ਡਾਲ ਲੋ, ਹਰੀ ਮਿਰਚ ਡਾਲ ਲੋ ਪਤਲੀ ਬਰੀਕ ਹਰੀ ਮਿਰਚ ਨੂੰ ਵੀ ਗਰੈਂਡਰ ਕਰ ਲੋ ਬਿਲਕੁਲ ਬਰੀਕ ਹੋ ਜੇਂਗੀ ਨਾ, ਥੋੜੀ ਜੀ ਪਾਦੋ ਹਣਾ ਤੇ ਫੇਰ ਓਦਾ ਛਿਲਾ ਬਨਾਓ ਐਨਾਂ ਟੇਸਟੀ ਲੱਗਦਾ ਏ। ਹਾਂ ਫੇਰ ਮੈਂ, ਵੈਸੇ ਬੈਟਰ ਤੇਆਰ ਕੀਤਾ ਸੀ ਓਦਾ ਡੋਸੇ ਵਾਲਾ ਪਰ ਡੋਸਾ ਬਨੇਆ ਨਈ ਮੇਰ ਕੋਲ, ਤੇ ਫਿਰ ਅਸੀਂ ਛਿਲੇ ਈ ਲਏ।
ਤੇ ਜੇ, ਅ ਸਿੰਪਲ ਤਵੇ ਨੂੰ ਡੋਸੇ ਆਲਾ਼ ਤਵਾ ਵੀ ਬਨਾ ਸਕਦੇ, ਮੈਂ ਵੇਖੀ ਸੀ ਇੱਕ ਜਗੇ।
ਅੱਛਾ, ਅੱਛਾ ਕੀ
ਓਦੇ ਉੱਤੇ ਕੁੱਝ ਆ ਹੁੰਦੈ ਕਿ, ਪੈਲਾਂ ਤਾਂ ਪਿਆਜ ਨਾਲੋ਼ ਕਰ ਲੋ, ਪੇਆਜ਼ ਰਗੜ ਲੋ ਉਤੇ, ਯਾ ਫਿਰ ਓਦੇ ਉੱਤੇ ਤੇਲ ਲਾ ਕੇ ਓਨੂੰ ਪੂਰਾ ਅੱਛੀ ਤਰ੍ਹਾਂ ਹਰ ਜਗੇ ਤੇ, ਤੇਲ ਲਾ ਦੋ ਤੇ ਨਾਲ ਓਸ ਤੋਂ ਬਾਦ ਪਾਣੀ ਛੀੜਕ ਦੋ ਓਦੇ ਉਤੇ।
ਤੇ ਇੱਕ ਵਾਰੀ ਪੀਆਜ ਹਲਕਾ ਜੇਆ ਕੱਟ ਕੇ ਉੱਤੋ ਦੀ, ਓਨੂੰ ਓਦੇ ਵਿੱਚ ਚਲੋ ਓ ਕਰ ਲੇਓ।
ਹਾਂਜੀ।
ਇੱਕ ਵਾਰੀ ਤਾਂ ਓਦੇ ਤੇ ਵੀ ਓਸ ਤੋਂ, ਨੋਨ ਸਿਟਕ ਵਾਲੀ ਚੀਜ ਬਨ ਜਾਂਦੀ ਆ ਤਵੇ ਤੇ ਵੀ
ਆਛਾ, ਅੱਛਾ ਠੀਕ ਹਾਂ ਕੋਈ ਨਈ ਟ੍ਰਾਇ ਕਰਾਂਗੀ ਮੈਂ, ਕਿਊਕਿ ਓ ਡੋਸੇ ਵਾਲਾ ਤਵਾ ਬਿਲਕੁਲ ਪਲੇਨ ਹੁੰਦੈ ਨਾ, ਕੋਈ ਓਦੇ ਚ ਡੂੰਘ ਨੀ ਹੋਂਦੀ ਐ ਨਾ, ਓ ਬਿਲਕੁਲ ਸਿੱਦਾ ਹੁੰਦੈ ਜੇੜੇ ਤਵੇ ਹੁੰਦੇ ਨਾ ਓ ਥੋੜੇ ਬੋਤ ਡੂੰਘਾ ਹੂੰਦਾ ਓਦੇ ਵਿੱਚ ਹਨਾ
ਹਾਂ, ਤੇ ਓ ਨੋਸਟਿਕ ਵਾਲਾ ਵੀ ਨਾ ਓ ਵੀ ਨਈ ਓ ਥੋੜਾ ਪੁਰਾਨਾ ਏ ਤਿੰਨ, ਚਾਰ ਸਾਲ ਪੈਲਾਂ ਦਾ ਐ, ਤੇ ਓਨੂੰ ਵੀ ਨਾ ਜਦੋਂ ਵੋਸ਼ ਕਰ ਓ ਰਗਟ ਰਗੜ ਕੇ ਓ ਵੀ ਓਦਾ ਈ ਏ, ਨੋਨ ਸੀਟਕ ਖਤਮ ਈ ਹੋ ਗਏ ਓਦਾਂ।
ਆੱਛਾ।
ਤੇ ਹੁਨ ਨੀ ਬਨਦੇ ਓ ਡੋਸੇ ਡੁਸੇ ਸਈ ਪੈਲਾਂ ਤਾਂ ਬਨ ਜਾਂਦੇ ਸੀ।
ਹਾਂਜੀ, ਹਾਂਜੀ। ਮੇਰੇ ਕੋਲ ਵੀ ਏ, ਓ ਵੀ ਬੜਾ ਪਰਾਨਾ ਏ ਨੋਨ ਸਟਿਕ ਦਾ ਓ ਤੇ ਹੀ ਬਨੇਆ ਸੀ ਮੇਰੇ ਕੋਲ ਵੀ।
ਹਾਂ, ਓ ਨਾ ਫਿਰ ਕੁੱਝ ਹੋ ਜਾਂਦੈ ਕਿ ਓਦੇ ਚ ਚਿਕਨਾਈ ਵਗੈਰਾ ਹਟ ਜਾਂਦੀ।
ਹਾਂਜੀ ਹਟ ਜਾਂਦੀ ਐ, ਕੁਛ ਟਾਈਮ, ਟਾਈਮ ਬਾਦ ਨਾ
ਹਾਂ ਤੇ ਫੇਰ ਨਵਾਂ ਲੈਣਾ ਪੈਂਦੈ ਤੇ ਫੇਰ ਬਾਰ, ਬਾਰ
ਹਾਂਜੀ, ਹਾਂਜੀ, ਹਾਂਜੀ, ਹਾਂਜੀ ਅੱਛਾ ਹੋਰ
ਤੇ ਹੋਰ ਤੁਸੀਂ ਹੁਣ ਕੀ ਬਣਾਏਆ ਸੀ?
ਅ ਅਸੀਂ ਹੋਣ ਪੇਠਾਂ ਪੂੜੀਆਂ ਬਨਾਈ ਸੀਗੀ। ਹੂੰ ਹਾਂਜੀ, ਹਾਂਜੀ ਮਿਕਸ ਖ ਖਟ ਤਾ ਮਿੱਠਾ ਬਨਦੈ ਨਾ
ਅੱਛਾ, ਅੱਛਾ।
ਨਾਲ ਹਾਂਜੀ, ਨਾਲ ਜ ਪੂੜੀਆਂ ਬਨਾਈ ਸੀਗੀ ਪੇਠਾ ਲੈ ਲੌ ਯਾ ਤੁਸੀਂ ਪੈਲੇ ਪੇਠੇ ਨੂੰ ਓਬਾਲ਼ ਲੋ, ਬਾਦ ਚ ਤੜਕਾ ਲਾ ਲੋ ਯਾ ਸਿੱਧਾ ਤੜਕਾ ਲਾ ਲੋ ਦੋ ਤਰਾਂ ਦਾ ਬਨਦੈ ਨਾ।
ਹਾਂ ਸਿੱਦਾ ਤੜਕਾ ਲਾ ਕੇ ਓਦੇ ਚ, ਓਨੂੰ ਸੀਟੀ ਦਵਾ ਲੋ।
ਹਾਂਜੀ, ਹਾਂਜੀ ਤੇ ਕੀ ਕੈਂਦੇ ਨੇ ਓਦੇ ਵਿੱਚ ਚੀਨੀ ਪਾ ਲੋ ਥੋੜੀ ਜੀ ਹੂੰ, ਟੇਸਟੀ ਬਨਦੈ ਖੱਟਾ ਮਿੱਠਾ ਬਨਾਂਨੇ ਆ ਬੋਤ ਸਵਾਦ ਬਨਦੈ।
ਹਾਂਜੀ, ਪੇਠੇ ਨੂੰ ਪਹਿਲੇ ਛਿੱਲ ਲੋ ਨਾ, ਛਿੱਲ ਕੇ ਧੋ ਲੋ ਧੋ ਕੇ ਫਿਰ ਓਹਨੂੰ ਕੀ ਕਹਿੰਦੇ ਨੇ, ਕੱਟ ਲੋ ਜਿਵੇਂ ਆਲੂ ਕੱਟਦੇ ਆਂ ਆਪਾਂ ਹਨਾ ਕੱਟ ਕੇ ਨਾ, ਬਸ ਟਮਾਟਰ ਹਰੀ ਮਰਚਾਂ ਤੇ ਪਿਆਜ਼-
ਛਿਲਕੇ ਨਾਲ ਵੀ ਬਣਾ ਲੈਦੇ
ਹਾਂ ਕਈ ਬਨਾ ਦਿੰਦੇ ਨੇ ਪਰ ਅਸੀਂ ਨਹੀਂ ਬਣਾਉਂਦੇ ਛਿਲਕੇ ਨਾਲ ਨਾ
ਅਸਿਵੀ ਕਟ ਕੇ ਬਨਾ ਨੇ ਆ
ਹਾਂ ਕੱਟ ਕੇ ਤੇ ਉਹਨੂੰ ਬਸ ਕੀ ਕਰਨਾ ਉਹਨੂੰ ਉਬਾਲ ਕੇ ਬੜਾ ਘੱਟ ਬਣਾਈਦਾ ਸਿਧਾ ਹੀ ਬਣਾ ਦਿੰਦੀ ਆ ਮੈਂ ਤੇ ਜਿਵੇ- ਤੜਕਾ ਲੱਗਦਾ ਹਾਂ ਪਿਆਜ, ਟਮਾਟਰ ਹਿੰਗ, ਹਰੀ ਮਿਰਚ ਹਿੰਗ ਪਾਓ
ਜਿਦਾ-ਜਿਦਾ ਪੁਲਾਅ ਬਣਾਉਦੇ ੳਦਾ ਹੀ ਚਾਵਲ ਦੀ ਜਗਾ ਉਹ ਦਾਲ
ਹਾਂਜੀ -ਹਾਂਜੀ ਬਸ ਐਵੇਂ ਹੀ ਕਰਨਾ ਬਣ ਜਾਏਗਾ ਤੇ ਬੜਾ ਟੇਸਟੀ ਬਣਿਆ ਸੀ ਅੱਜ ਤੇ ਨਾਲ ਪੂੜੀਆਂ ਬਣਾ ਰਹੀਆਂ ਸੀ ਹੂੰ ਹੋ ਗਿਆ ਹਾਂਜੀ ਚਲੋ ਠੀਕ ਹੈ ਫਿਰ ਤੁਹਾਨੂੰ ਇਹਦੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ ਮੈਨੂੰ
ਹਾਂਜੀ- ਹਾਂਜੀ।
ਹਾਂਜੀ -ਹਾਂਜੀ ਠੀਕ ਸਤਿ ਸ਼੍ਰੀ ਅਕਾਲ ਬਾਏ